ਹੈਲੋ, ਸਤਿ ਸ੍ਰੀ ਅਕਾਲ।
ਕੁਛ ਨੀ ਅੱਜ ਥੋੜਾ ਮੌਸਮ ਜਿਹਾ ਚੰਗਾ ਹੋਇਆ, ਸਾਡਾ ਹਵਾ ਚੱਲਣ ਲਈ ਬੱਦਲ ਹੋਏ ਆ।
ਹਾਂ ਸਾਡਾ ਵੀ ਪੂਰਾ ਬੱਦਲ ਹੋਇਆ, ਪਿਆ ਹੂੰ। ਸਾਡੇ ਹੀ ਪੂਰਾ ਬੱਦਲ ਹੋਇਆ ਪਿਆ ਔਰ, ਇਹ ਬੱਦਲ ਤੇ ਇੰਨਾ ਕਾਲਾ, ਪਤਾ ਨੀ ਕਿੰਨਾ ਕੁ ਵਰ ਪੈਣਾ ਮੀਂਹ ਸੁੱਕਾ‌ ਨਿਕਲ ਗਿਆ ਸਾਰਾ ਹਾਂ,
ਉਹੀ ਕਰ ਤਾਂ ਬੈਠ ਠੀਕ ਨੀ ਸੀ, ਚਲੋ ਬੀ ਪੀ ਲੋਓ ਕੰਨ ਚ ਪੀਮਣੀ ਯਾਦ ਹੁੰਦਾ ਰਿਹਾ ਨਹੀਂ ਇਹਨਾਂ ਦੇ,
ਅੱਛਾ,
ਦਵਾਈ ਲੈ ਕੇ ਆਏ ਆ, ਕੰਨ ਚ ਪਾਣ ਨੂੰ
ਹੂੰ, ਅੱਛਾ।
ਹੋ ਇਹ ਏਅਰ ਫੋਨ ਲਗਾ, ਕੇ ਰੱਖ ਦੇਈ ਤਾਂ ਕਰਕੇ ਹੋ ਗਿਆ ਹੋਵੇ।
ਹਾਂ ਹੋ ਵੀ ਸਕਦਾ।
ਜਾਂ ਨੌ ਨੂੰ ਵੱਜ ਗਿਆ, ਹੋਣਾ ਅੰਦਰ ਖੁਰਕਣ ਲੱਗੇ।
ਹੂੰ, ਨਹੀਂ ਖਾਲਾ ਬੇਟਾ ਖਾਲਾ ਤੂੰ ਖਾਲਾ। ਖਾਲੇ, ਖਾਲੇ, ਖਾਲੇ, ਨਹੀਂ, ਨਹੀਂ ਖਾਣਾ ਮੈਂ ਖਾਲ ਹਾਂ ਛੋਟੀ ਗਈ ਸੀ, ਲੈ ਕੇ ਆਏ ਹੋਣੇ ਛੋਟੀ ਨੂੰ
ਅੱਛਾ
ਹਾਂ ਛੋਟੀ ਵੀ ਹੁਣੇ ਲੱਕੇ ਆਏ।
ਅੱਛਾ,
ਹੂੰ ਬਾਰਾਂ ਪੰਦਰਾਂ ਛੁੱਟੀ ਹੋਣੀ ਸੀਦੀ ਤੇ, ਹੂੰ ਉਹ ਹੁਣ
ਅੱਛਾ
ਬਈ ਗਏ ਲੈਣ ਵਾਸਤੇ ਇਹ ਪਿੰਪਲ ਤਾਂ ਹੋਇਆ ਫੋੜਣ ਡਈਆਂ।
ਵੱਡੀ ਦੀ ਛੁੱਟੀ ਕਿੰਨੇ ਵਜੇ ਹੁੰਦੀ।
ਇੱਕ ਵਜੇ,
ਹ ਵਿਚਕਾਰ ਵਾਲੀ ਦੇ ਤੇਦੀ ਇੱਕ ਵੀ ਤੇ, ਹਾਂ ਔਰ ਛੋਟੀ ਵਾਲੀ ਜਿਹੜੀ ਸਭ ਤੋਂ ਮਿੱਕੀ ਵਾਲੀ ਆ ਉਹਦੀ ਬਾਰਾਂ ਪੰਦਰਾਂ ਚ ਹੋਈ ਹੁਣੇ,
ਅੱਛਾ,
ਬਾਰਾਂ ਪੰਦਰਾਂ ਚ ਵਈ ਸੀਤੀ
ਰੋਂਦੀ ਤਾਂ ਨਹੀਂ ਜਾਣ ਲੱਗੇ,
ਨਹੀਂ-ਨਹੀਂ ਚਲੀ ਗਈ ਆਰਾਮ ਤੇ। ਹੂੰ ਰਾਮ ਨਾਲ ਤੇ ਉਹ,
ਘਰੇ ਰਹਿ ਰਹੇ ਅੱਕ ਕੇ ਨਾ ਬੱਚੇ ਹੁਣ ਭੱਜ- ਭੱਜ ਜਾਂਦੇ ਨੇ ਸਕੂਲ
ਹੂੰ ਮੈਨੂੰ ਪਤਾ ਨੀ ਸੀ ਇਹਦਾ ਸੈਕਸ਼ਨ ਚ ਜੋਇਆ ਕਰਕੇ ਮੈਂ ਜਾ ਕੇ ਲੱਭੀ ਜਾਣ ਡੀ ਪਰਾਂ ਇਹ ਤੇ
ਹਾਂ
ਮੈ ਏ 'ਚ ਵੜ ਗਈ ਜਾ ਕੇ ਨਸ਼ਰੀ ਏ 'ਚ ਫਿਰ ਬੀ 'ਚ ਫੇਰ ਉ ਓਹੀ ਦੇਖ ਫਿਰ ਫੋਨ ਕਰ ਪੁੱਛਿਆ ਕਿੱਥੇ ਆ ਕਰਕੇ ਹਾਂ ਫੇਰ ਦੱਸਿਆ ਮੈਮ ਨੂੰ ਨੇ ਉਹ ਉੱਤੇ ਆ ਕਲਾਸ ਫਿਰ ਉਪਰ ਜਾ ਆਏ ਕੇ ਲੈ ਕੇ ਆਏ। ਕਹਿੰਦੇ ਟਿੱਡੀ ਗੁਵਾ 'ਚ ਗੀ ਲੱਬੀਉ ਨਹੀਂ ਕਿਥੇ ਗਈ। ਕਲਾਸ ਲਗਾਈ ਦੀ ਜਦ ਦਾ ਹੋਇਆ ਹਾਂ।
ਨੋਟਿਸ ਦੇਣਾ ਚਾਹੀਦਾ ਸੈਕਸ਼ਨ ਬਦਲੀ ਹੋਇਆ ਹੀ।
ਰੇ ਹੋਇਆ ਪਤਾ ਵਾ ਇਹਨਾਂ ਨੂੰ ਮੈਨੂੰ ਨੀ ਪਤਾ ਮੈਂ ਨੀ ਗਈ ਨਹੀਂ ਲੈਣ ਮੈਂ ਅੱਜ ਪਹਿਲੀ ਵਾਰੀ ਗਈ ਜਦ ਦਾ ਸਕੂਲ ਖੁੱਲਿਆ ਇਹਦਾ
ਅੱਛਾ
ਆਹ ਜ ਜਾਂਦੇ ਹ ਲੰਘ ਜਾਂਦੇ
ਹ
ਨਹੀਂ ਲੰਗੀ ਉਹ ਇਹ ਲੰਗੀ ਜਾਣਦੇ ਸੀਗੇ ਪਾਪਾ ਮੰਮੀ ਨਾਲ ਜਾਂਦੇ ਸੀ।
ਅੱਛਾ
ਤੋ ਮੈਂ ਆ ਜਾਨੀ ਆ।
ਦੇਖ ਲਿਆ ਮੈਂ ਹੋਰ ਤੁਹਾਡੀ ਮੰਮੀ
ਹਾਂਜੀ ਠੀਕ ਆ ਵੀ ਭਰਾ ਮੇਰੇ ਦਾ ਵੀ ਆਇਆ ਸੀ ਫੋਨ ਸਵੇਰੇ
ਅੱਛਾ
ਹਾਂ ਉਹੀ ਹੂੰ ਲੱਗ ਰਿਹਾ ਗੱਲ ਕਰਨ ਫਿਰ ਵੀਡੀਓ ਕਾਲ ਕਰਕੇ ਦਿਖਾਉਣ ਲੱਗਾ ਕਿ ਬੱਦਲ ਥੱਲੇ ਆਏ ਆ ਤੇ ਉਹ ਨੈ ਵਰਕ ਸਹੀ ਨੀ ਆਉਣ ਡਏ ਕਰਕੇ ਫਿਰ ਕਹਿੰਦਾ ਮੈਂ ਵੀਡੀਓ ਬਣਾ ਕੇ ਘਲਦਾ ਵਾਂ। ਫਿਰ ਵੀਡੀਓ ਬਣਾ ਕੇ ਘੱਲੀ।
ਅੱਛਾ- ਅੱਛਾ ਹਾਂ ਦੱਸਣ ਡਿਆ ਹੀ ਸਾਨੂੰ ਬਹੁਤ ਸੋਹਣਾ ਬਹੁਤ ਸੋਹਣਾ ਉੱਥੇ
ਹਾਂ ਹੀ ਨਾ ਪਹਿਲਾਂ ਮੈਨੂੰ ਤੇ ਲੱਗਾ ਕਿ ਤ ਸੀਨ ਆ ਕਰਕੇ ਤੇ ਮੈਂ ਉਹਨੂੰ ਕਹੀ ਜਾਂ ਡੀ। ਕਿ ਉਹ ਮੈਂ ਕਿਹਾ ਤੇਰਾ ਵੀਡੀਓ ਹਾਂ। ਮੈਂ ਕਿਹਾ ਅੱਗੇ ਵੀ ਤੇ ਕਰ ਮੈਂ ਕਿਹਾ ਵੀਡੀਓ ਕਰ ਲੈ ਕਹਿਦਾ ਵੀਡੀਓ ਕਾਲ ਹੀ ਤੇ ਆ ਕਹਿੰਦਾ ਉਹ ਸੀਨ ਮੈਂ ਕਿਹਾ ਪੂਰਾ ਇਸ ਤਰ੍ਹਾਂ ਲੱਗਣ ਦਾ ਸੀਨ ਆ ਜਿਸ ਤਰ੍ਹਾਂ ਫੇਰ ਕਹਿੰਦਾ ਮੈਂ ਵੀਡੀਓ ਬਣਾ ਕੇ ਘੱਲਦਾ ਕਹਿੰਦਾ ਅਟਕ ਗਈ ਆ ਤੇ ਫਿਰ ਉਹਦੇ ਵੀਡੀਓ ਬਣਾ ਕੇ ਘੱਲੀ।
ਸਾਡੀ ਕਿਸਮਤ ਹੋਇਆ ਕਦੀ ਵੇਖ ਕੇ ਆਵਾਂਗੇ ਅਸੀਂ
ਹਾਂ।
ਮੈਂ, ਸਾਡੇ ਕਰਮਾਂ ਚ, ਉਦੋਂ ਹੀ ਵੇਖ ਕੇ ਆਵਾਂਗੇ। ਕਿਤੇ ਜਾ ਕੇ।
ਹ ਰਾਣੀ ਮੇਰੀ ਕਹਿੰ ਥੱਕ ਜੂਗਾ ਤੇ ਮੈਨੂੰ ਮੇਰੇ ਨਾਲ ਗੱਲ ਕਰਾ ਦਿਓ।
ਅੱਛਾ
ਹੂੰ
ਕੀ ਆਖਣ ਡਿਆਈ।
ਕਿਆ ਰੇ
ਮੈਂ ਕਿਹਾ ਕੀ ਆਖਿਆ ਸਮਝ ਨਹੀਂ ਆਈ ਗੱਲ
ਮੈਂ ਕਿਹਾ ਮੇਰੀ ਦਰਾਨੀ ਕਹਿੰਦੀ ਜੇ ਤੁਸੀਂ ਗੱਲ ਕਰਕੇ ਥੱਕ ਜਾਓਗੇ ਤੇ ਮੈਨੂੰ ਤੇ ਦਿਓ ਫੋਨ
ਅੱਛਾ- ਅੱਛਾ
ਮੈਂ, ਗੱਲ ਕਰ ਲੂਗੀ। ਆਂਟੀ ਨਾਲ।
ਕੋਈ ਨੀ- ਕੋਈ ਨੀ ਤਾਂ ਕਰ ਲਿਆ, ਹਾਂ।
ਹਾਂ। ਕੋਈ ਨੀ, ਮਜਾ।
ਹਾਂ। ਕੋਈ ਨਾ।
ਹੂੰ।
ਕੋਈ ਨੀ, ਕਰੀ ਜਾਂਦੇ ਆ। ਵਿਚ, ਰੋਟੀ ਖਾਣੀ ਆ। ਰੋਟੀ ਖਾ ਕੇ, ਫੇਰ ਕਰ ਲਾਂਗੇ।
ਉਹੀ ਗੱਲ ਨੀ ਹੋਰ ਕਿਸ ਤਰਾਂ? ਠੀਕ ਹੋ ਗਿਆ। ਕੱਲ ਉਥੇ ਦਾ ਪ੍ਰੋਗਰਾਮ।
ਹਾਂਜੀ।
ਹਾਂ। ਸਾਰੇ ਭੈਣ- ਭਰਾ ਇਕੱਠੇ ਹੋ ਗਏ। ਸੀ, ਤੇ ਸ- ਮਜ਼ਾ ਆਇਆ। ਸਾਰੇ ਇਕੱਠੇ, ਹੋ ਕੇੇ ਗੱਲਾਂ- ਬਾਤਾਂ ਮਾਰੀਆਂ। ਨਿਆਣੇ ਨਿੱਕੇ- ਨਿੱਕੇ, ਨਾ ਖੇਡਦੇ ਰਹਿੰਦੇ ਆ। ਤੇ ਚੰਗਾ ਲੱਗਦਾ।
ਹੂੰ।
ਉਹੀ, ਪਾਣੀ ਵਾਲਾ ਵੀ, ਰੱਖ। ਲਿਆ ਹੀ ਵਾਟਰ ਕੂਲਰ। ਇੱਕ ਬਰਫ਼ ਲੈ ਗਏ ਹੀ। ਸਾਰੇ ਆਪਣੇ- ਆਪਣੇ ਘਰੋਂ, ਠੰਡਾ ਪਾਣੀ ਪੀ ਗਿਆਏ ਸਾਰੀ। ਜ
ਹੂੰ-ਹੂੰ, ਨੀ ਤੂੰ। ਹੁਣ, ਖੰਡੀ ਵਿੱਚ ਹੀ, ਵੜ ਗਈ ਵੇਖਦੇ- ਵੇਖਦੇ। ਪੁਰਾ ਸ ਕ ਚੁੱਕ ਲਿਆ ਮ
ਅੱਛਾ।
ਹੂੰ-ਹੂੰ। ਓਦਾ, ਬਾਹਰ ਵਾਲੀ, ਦਾ ਆਇਆ ਹੀ ਫੋਨ। ਤੁਹਾਨੂੰ ਵੀ।
ਨਹੀਂ ਉਹਦਾ ਆਇਆ ਨੀ। ਬੜੇ ਦਿਨ ਹੋ ਗਏ। ਪਤਾ ਨੀ ਕਿਉਂ। ਸਮਝ ਨੀ-
ਮੈਂ ਵੀ ਕੱਲ ਹੋ ਗਈ। ਮੈਂ ਵੀ, ਅਚਾਨਕ ਮੇਰਾ ਵੀ ਧਿਆਨ ਗਿਆ। ਮੈਂ ਕਿਹਾ, ਬਹੁਤ ਦਿਨ ਹੋ ਗਏ। ਦੀ ਨਾ ਫੋਨ ਆਇਆ, ਨਾ ਕੁਛ। ਗੱਲ ਹੋਈ ਏ। ਕੁਛ ਨਾ -
ਠੀਕ- ਠਾਕ ਆ। ਕਿ ਹੋ ਫੇ
ਕਰੂਗੀ। ਐਤਵਾਰ ਆਊਗਾ। ਐਤਵਾਰ ਹੀ ਆਉਂਦਾ।
ਨਹੀ ਫੇਰ ਨਹੀ। ਠ ਨਾ ਤਾਂ ਹੀ ਫੇਰ ਨਹੀਂ ਬੇਟਾ ਖਾਓ ਤੁਸੀਂ।
ਅੱਛਾ।
ਹਾਂ।
ਹਾਂ।
ਹੂੰ।
ਤੇ, ਉਓਹੀ ਵਡੀ ਕੁੜੀ, ਦਾ ਵੀ ਆਇਆ ਸੀ, ਫੋਨ। ਵਵਾ ਗੱਲਾਂ- ਗੁਲਾਂ ਕਰਾਂਦੀ। ਉਹ ਵੀ ਆਂਦੀ ਆ, ਹੁਣ ਸੂਟ ਸਿਣਾ, ਕਹਿੰਦੀ ਮੈਂ।
ਹ।
ਵੱਡੀ ਭੈਣ, ਤੁਹਾਡੀ।
ਅੱਛਾ ਅੱਛਾ ਹਾਂ ਹਾਂ ਅੱਛਾ
ਤੇਠ ਤੇ ਆਦੀ ਸੋਟ ਸਣਾ ਵਾ ਭਰਜਾਈ ਦਾ
ਅੱਛਾ।
ਪਿੱਛੇ ਪਈ ਆ। ਸੀਦੇ- ਸੀਦੇ, ਤੇ ਗਰਮੀ ਦਾ ਕਰਕੇ। ਆਹਿੰਦੀ ਸੀਨ ਨੀ ਡਹੀ ਤੇ। ਤੇ, ਅੰਦਰਾਂ ਦੀ ਸੀਨੀ ਤੇ। ਨਿਆਣੇ ਤੇ ਰੌਲਾ ਪਾਉਂਦੇ, ਆ। ਕਿ, ਮਸ਼ੀਨ ਬੰਦ ਕਰ। ਸੋਣਾ ਸੀ।
ਹੂੰ-ਹੂੰ।
ਉਹੀ ਕਰਕੇ, ਉਹਨਾਂ ਦੀ, ਲੱਗਦੀ ਆ ਸੀਣ ਵਾਸਤੇ। ਉਹੀ, ਮੈਂ ਉਹੀ, ਗਰਮੀ ਚ ਜੀ ਨੀ ਕਰਦਾ। ਚੀਨ 'ਤੇ ਪਹਿਣ ਨੂੰ
ਹੋਰ ਮੈਂ ਵੀ ਉਤ ਮੇਰਾ ਵੀ ਸੀਣ ਵਾਲਾ ਉੱਤੇ ਦਾ ਸੀਪ ਗਿਆ ਵਾ ਔਰ ਥੱਲੇ ਦਾ ਸਲਵਾਰ ਚਨ ਵਾਲੀ ਆ ਤੇ ਉਹ ਉਪਰ ਹੀ ਪਈ ਹੋਈ ਸੀ ੈ ਜੀ ਨੀ ਕਰਨ ਡ ਕੱਲ ਤਬੀਅਤ ਤਬਤਬ ਵੀ ਠੀਕ ਨੀ ਲੱਗਣ ਦੀ ਸੀ ਨ ਟਾਈਮ ਵੀ ਲਣਾ ਕੋਈ ਉੱਥੇ ਵੀ ਢਿੱਲਾ ਢਿੱਲਾ ਜ ਬਣਿਆ ਪ ਬਕਾਰ ਲੱਗਣ ਡਿਆ ਮੈਨੂੰ ਦ ਡਾਂਡੀ ਲਾ ਸੂਟ ਦੀ ਤੇ
ਲੈ
ਕਰੋਂਗੀ ਹਾਂ ਕੋਈ ਨੀ ਟੈ ਤੇ ਕਰ ਲੂੰਗੀ ਕਿੰਨਾ ਠੀਕ ਸਾਈਡ ਤੇ ਹਾਂ
ਸ ਸੀਣ ਮਾਰਦੀ
ਨਹੀਂ ਬਾਹ ਵਹ ਤੇ ਲੱਗ ਗਿਆ ਪਰ ਉਹੀ ਥੋੜਾ ਹਾਂ ਹਲਕਾ ਸ ਫਿਟਿੰਗ ਕਰੂੰਗੀ ਤੇ ਫਿਰ ਠੀਕ ਆਏਗਾ ਉਹ ਮੈਂ ਮੇਰੇ ਸੂਟ ਟੈਟ ਹੋ ਗਈ ਤੇ ਮੈਂ ਥੋੜਾ ਢਿੱਲਾ ਕਰਨ ਚੱਕ ਤੇ ਜ਼ਿਆਦਾ ਢਿੱਲਾ ਕਰ ਲਿਆ
ਅੱਛਾ ਅੱਛਾ ਇਹ ਨਹੀਂ ਅੱਧਾ ਅੱਧਾ ਇੰਚ ਕਰ ਲੋ ਤੇ ਬਹੁਤ ਹੋ ਜਾਂਦਾ ਜ਼ਿਆਦਾ ਵੀ।
ਹਾਂ ਹਾਂ ਮੈਨੂੰ ਪਤਾ ਨੀ ਸੀ ਮੈਂ ਤੋਂਈ ਫਿਰ ਕਰੂੰਗੀ ਹੁਣ ਧੀਆਂ ਨੂੰ ਮਾਰੂਗੀ
ਹੂ
ਸਲਵਾਰ ਵੀ ਸੋਚਿਆ ਸੀ ਡਿਜ਼ਾਇਨ ਵਾਲੀ ਬਣਾਉਣੀ ਆ ਕਰਕੇ ਤਾਂ ਕਰਕੇ ਹਾਲੇ ਮੂੰਹ ਨੀ ਛੜਨ ਦੀ ਮੈਂ ਕਿਹਾ ਥੋੜਾ ਜਹੀ ਕਰੂਗਾ ਤੇ ਫਿਰ ਬਊਂਗੀ ਇੱਕ ਤਾਂ ਲਾਈਟ ਵੀ ਸਾਡੀ ਚੱਪ ਪਿਆ ਰਹਿੰਦਾ ਪੂਰਾ
ਹਾਂ ਉਹਨੇ ਤੇ ਵ ਮਸ਼ੀਨ ਨੂੰ ਆਉਂਦੀ ਮੋਟਰ ਲਗਾਈ ਹੋਈ ਆ ਪਰਾਂ ਦੀ ਚੱਲਦੀ ਆ ਤੇ ਪੁਰਜੇਹੇ ਲਿਜ ਜਾਂਦੇ ਸਾਰੇ ਪੈਰਾਂ ਦੀ ਬਣਾਵਾਉਣੀ ਪੈਂਦੀ ਮੈਨੂੰ ਕੜੀ ਘੜੀ
ਹਾਂ ਆਏ ਨਾ
ਮੈਂ ਅੰਬਰੇਲਾ ਲੈਣੀ ਹੀ ਨਾ ਮਸ਼ੀਨ ਵੱਡੀ ਲੈ ਫਿਰ ਮੋਟਰ ਉਥ ਚੱਲਣੀ ਆ ਇਹਦੇ ਚ ਨੀ ਚੱਲਦੀ
ਹਾਂ ਅ ਤੇ
ਬਿਜਲੀ ਵਾਲੀ ਸੋਚਣ ਦੀ ਲੱਾਂ ਇਲੈਕਟ੍ਰਿਕ ਵਾਲੀ
ਤੋਂ ਵੀ ਮੁੰਡਾ ਵੀ ਗਿਆ ਨੀ ਸਕੂਲ ਰਾਤ ਨੂੰ ਕਹਿੰਦੀ ਢਿੱਡ ਪੀੜ ਹਦੀ ਸੀ ਤੇ ਸਵੇਰੇ ਫਿਰ ਕਹਿੰਦੀ ਉਠਾਇਆ ਹੀ ਨ ਰਾਤ ਨੂੰ ਕਹਿੰਦੇ ਖਿਡਾਉਣੀ ਕਰਕੇ ਲੇਟ ਸੁੱਤਾ ਤੇ ਸਵੇਰੇ ਸਕੂਲ ਅ ਫਿਰ ਨਹੀਂ ਕਲਇਆ ਉਹੀ ਵਿੱਚ ਵਿਚ ਮੈਂ ਵੀ ਗੱਲ ਕਰਨ ਡ ਤੇ ਵਿੱਚ ਬੋਲੀ ਜਾਂਦਾ। ਮੈਂ ਵੀ ਘੋਣ ਵੇਖਦਾ ਵਾਂ ਵੈਸੇ ਵੀ ਰਾ ਹੋ ਜਾਂਦਾ ਵਾ ਕਰਨ ਡਿਆ ਚ ਤੇ ਰੋਈ ਫਿਰ ਉਹ ਕਹਿੰਦੀ ਉਹਦੀ ਮੰਮੀ ਕਹਿੰਦੀ ਰੁਕ ਜਾ ਦੱਸਦੀ ਹੈ ਕਹਿੰਦੀ ਚੱਲ ਆਪਣਾ ਕੰਮ
ਵਿੱਚ ਵਿੱਚ ਵਾ ਜਾਂਦਾ ਬੋਲਣ ਵਾਲਾ ਢਿੱਡੂ
ਅੱਛਾ ਬੱਚੇ ਖੇਡ ਸੰਲਦੇ ਆ ਨਾ ਖੇਡ ਹੋਣ ਗਈ ਹੈ
ਹਾਂ ਉਹ ਤੇ ਆ ਕਿੰਨਾਂ ਨੂੰ ਚਾਹ ਚੜਦਾ ਇਦਾਂ
ਹੂ ਮੈਂ ਤੇ ਉਹੀ ਹਾਂ
ਵੱਡੀ ਕੁੜੀ ਦੇ ਫੋਨ ਚ ਮੈਂ ਕਿਹਾ ਲਗਾ ਕੇ ਦੇ ਦੇ ਕਰ ਮੈਂ ਗੱਲ ਕਰਦੇ ਰਿਹਾ ਘਰੇਗਾ ਨੂੰ ਸ਼ੌਂਕ ਆਉਂਦਾ ਗੱਲ ਕਰਨ ਦਾ
ਹਾਂ
ਕਹਿੰਦੀ ਹਾਂ ਵੇਖਦੀ ਆ ਕਹਿੰਦੀ ਹਾਂ ਹੋਰ ਜੀ ਕਰਦਾ ਕਹਿੰਦੀ ਉਹਦਾ ਵੀ ਗੱਲ ਕਰਨ ਦਾ ਕਿਸ ਨਾ
ਹਾਂ ਬੱਚੇ ਕਰੋਗੇ ਤੇ ਨਾਲੇ ਸਿੱਖਣਗੇ ਗੱਲਾਂ ਕਰਨੀਆਂ
ਹਾਂ ਓ ਹੋਰ ਦੱਸੋ
ਹੈਂ
ਹੂ
ਹੋਰ ਤੁਹਾਨੂੰ ਲਿਆ, ਰੋਟੀ ਬਣਾ ਲੀ ਐ, ਬਸ ਖਾਣੀ ਐ ਹੁਣ। ਆ ਕਿਉਂਕਿ ਹੁਣ ਭੂਆ ਦੀ ਉਡੀਕ ਐ, ਸ਼ਾਮਾਂ ਨੂੰ ਸ਼ਾਇਦ ਮੇਰੀ ਭੂਆ ਆਵੇ।
ਅੱਛਾ ਅੱਛਾ ਆਪਣਾ ਘਰ ਐ, ਹਾਂ ਹਾਂ ਮੈਂ ਆਉਣਾ ਘਰੇ।
ਹਾਂ ਕਹਿਣ ਤੇ ਡਏ ਐ, ਹੁਣ ਅੱਜ ਸ਼ਾਮ ਨੂੰ ਆਊਗੇ, ਨੀ ਤੇ ਫੇਰ ਕੱਲ, ਹੁਣ ਵੇਖੋ ਕੀ ਕਰਦੇ ਆ। ਅੱਜ ਕੱਲ ਚ ਆਉਣਾ ਮੈਂ। ਸ਼ਾਮਾਂ ਨੂੰ ਓਦਾਂ ਤੇ ਕਿਹਾ, ਕਿ ਸ਼ਾਮਾਂ ਨੂੰ ਜਾਵਾਂਗੇ।
ਕੀ ਹੋ ਰਿਹਾ ਹੈ।
ਦੇਖਦੇ ਹੁਣ ਡੀਕਣ ਡਏ ਐ।